ਹੈਲੋ, ਕੀ ਹਾਲ ਏ ਵੀਰੇ ਸਾਸਰੀ ਕਾਲ।
ਹਾਂਜੀ, ਸਾਸਰੀ ਕਾਲ।
ਹੋਰ ਸਨਾਓ, ਬਸ-ਬਸ ਵਦੀਆ ਵੀਰ ਜੀ।
ਹੋਰ ਕੀ ਕਰਦੇ?
ਬਸ ਮੇਰਾ ਭਰਾ ਲੰਚ ਕਰਕੇ ਬੈਠੇ ਸੀਗੇ ਹੁਨੀ।
ਅੱਛ ਅੱਛਾ-ਅੱਛਾ ਠੀਕ ਆ।
ਹੋਰ ਦੱਸੋ, ਗਰਮੀ ਗੁਰਮੀ ਪੈ ਰਈ ਐ ਕਿੰਨੀ ਕ।
ਹੂੰ, ਬੋਤ ਜਾਦਾ ਗਰਮੀ ਇੱਥੇ ਤਾਂ ਬੋਤ ਜਾਦਾ ਗਰਮੀ, ਤੁਸੀਂ ਕਿੱਥੋਂ ਹਰਿਆਣਾ ਤੋਂ।
ਲੁਧਿਆਣਾ।
ਕਿਥੋਂ?
ਲੁਧਿਆਣੇ।
ਅੱਛਾ-ਅੱਛਾ। ਅਸੀ ਹਰਿਆਣਾ ਤੋ ਬੋਲਦੇ ਬੋਤ ਜਾਦਾ ਗਰਮੀ ਪੈ ਰਈ ਏਥੇ ਤਾਂ।
ਓਥੇ ਤਾਂ ਮੀਂਅ ਵੀ ਪੈ ਕੇ ਹਟਿਆ ਦੋ-ਚਾਰ ਦਿਨ ਹੋਗੇ ਨਾ
ਅੱਛਾ, ਹਾਂਜੀ।
ਹਰਿਆਣੇ ਚ ਆਪਨੇ।
ਹਾਂਜੀ-ਹਾਂਜੀ।
ਆਪਣੇ ਆਂਦੇ ਨਾ ਉੱਥੋ ਰੜਕੇ ਆਂਦੇ ਆ ਇੱਥੇ। ਓਫਿਸ ਦਸਦੇ ਸੀ ਕੈਂਦੇ ਗਰਮੀ ਬੋਤ ਹੋਈ ਐ ਭਈਏ ਕੈਂਦੇ ਪੜਾਸ ਬੋਤ ਏ ਕੈਂਦੇ। ਹੋਮਸ ਹੋਈ ਪਈ ਐ ਬਾਰਿਸ਼ ਪੈਣ ਤੋਂ ਬਾਦ ਕੈਂਦੇ ਬੋ ਬੁਰਾ ਹਾਲ ਆ ਸਾਡੇ ਇੱਧਰ ਦਾ। ਕੇਂਦੇ ਤੇ ਇੱਥੇ ਆ ਕੇ ਕੈਂਦੇ ਫਿਰ ਵੀ ਸਾਨੂੰ ਸਾਂ ਮਿਲ ਜਾਂਦਾ ਲੁਧਿਆਣੇ ਆ ਕੇ ਕੈਂਦੇ ਏਥੇ ਬੋ ਬੁਰਾ ਹਾਲ ਐ।
ਨਈ ਹੁਣ ਜਿੱਦਾਂ ਏਹ ਹਰਿਆਣੇ ਚ ਸਾਡੇ ਬਈ ਅ ਬਾਰਸ਼ ਹੋਈ ਸੀ ਪਿਛਲੇ ਹਫ਼ਤੇ ਹੋਈ ਸੀਗੀ ਬਾਰਿਸ਼। ਪਰ ਫੇਰ ਓਦਾਂ ਈ ਹੋ ਗਿਆ ਲੱਗਦਾ ਈ ਨੀ ਬਾਰਿਸ਼ ਹੋਈ ਨੀ ਹੋਈ ਕਿਉਂਕੀ ਗਰਮੀ ਹੋਰ ਵੱਧਗੀ।
ਵੱਧ ਗੀ ਕਿਉੰ ਓਈ ਜੇੜਾ ਪਾਣੀ ਬਾਰਿਸ਼ ਦਾ ਪੈਂਦਾ ਵਾ ਓਹੀ ਜ਼ਮੀਨ ਖਿੱਚ ਲੈਂਦੀ ਆ ਸਾਰਾ। ਜੇੜਾ ਮਾੜਾ ਜੇੜਾ ਮਾੜਾ-ਮੋਟਾ ਉੱਪਰ ਰੈ ਗਿਆ ਓਈ ਪੜਾਸ ਬਣ ਕੇ ਉੱਡਦਾ ਵਾ ਓਦੀ ਹੁੰਮਸ ਬਣ ਜਾਂਦੀ ਏ।
ਹਾਂਜੀ ਏ ਤਾਂ ਹੈ ਬਿਲਕੁਲ।
ਮੀਂਹ ਪੈ ਜਾਵੇ ਨਾ ਚੰਗਾ ਜਾ ਵਧੀਆ ਜਾ ਥੋੜਾ ਦੋ ਚਾਰ ਘੰ ਲ ਲੱਗ ਕੇ ਰੋ ਕੇ ਲੱਗ ਕੇ ਰੋ ਕੇ ਤਾਂ ਪੈਂਦਾ ਰਵੇ ਫਿਰ ਬਨਨੀ ਆ ਗੱਲ। ਇਸ ਤਰ੍ਹਾਂ ਨੀ ਦੋ-ਦੋ ਇੱਕ-ਅੱਧਾ ਘੰਟਾ ਪੈ ਗਿਆ ਮੁੜ ਕੇ ਹਫ਼ਤਾ ਪੈਣਾ ਈਨੀ ਗਾ।
ਹਾਂ-ਹਾਂ ਪਿਛਲੇ ਸਾਲ ਫਿਰ ਵੀ ਵਧੀਆ ਸੀ ਪਿਛਲੇ ਸਾਲ ਬਾਰਿਸ਼ ਹੁੰਦੀ ਰੈਂਦੀ ਸੀ। ਕਦੀ ਸ਼ਾਮ ਨੂੰ, ਕਦੀ ਦਿਨੇ ਲ, ਕਦੀ ਰਾਤ ਨੂੰ ਤਾਂ ਔਖਾ ਹੀ ਹੋਇਆ ਤਾ ਹੁਣ ਤਾਂ ਬਸ ਓਹੀ ਦੋ-ਤਿੰਨ ਦਿਨ ਰੈਗੂਲਰ ਹੋਈ ਉਸ ਤੋਂ ਬਾਦ ਹੋਈ ਨੀ ਬਾਰਿਸ਼।
ਹੂੰ ਸਾਡੇ ਵੀ ਪਿਛਲੇ ਹਫ਼ਤੇ ਹੋਏ ਸੀਗੇ ਸੁੱਕਰਵਾਰ, ਸ਼ਨੀਵਾਰ ਰਾਤ ਨੂੰ ਹੋਏ ਸੀਗੇ।
ਅੱਛਾ, ਅੱਛਾ।
ਥੋੜ੍ਹੀ ਜੀ ਪਈ ਐ ਉਨੇ ਵੀ ਬਸ ਪੜਾਸ ਕਡਤੀ ਉਨੇ ਵੀ ਪਰ ਇੰਨਾ ਹੈ ਪੈਲਾਂ ਨਾਲੋਂ ਠੀਕ ਐ।
ਹੂੰ-ਹੂੰ
ਪੈਲਾਂ ਕਾਫ਼ੀ ਜਿਣੀ ਕੀ ਹਵਾ ਵੀ ਨੀ ਚੱਲਦੀ ਸੀ ਹਵਾ ਚ ਵੀ ਪੜਾਸ ਆਂਦੀ ਸੀਗੀ ਨਿਕਲ ਕੇ ਜਿਵੇਂ ਕਿਤੇ ਹੂੰ ਖੜੇ ਆ ਕਿਥੇ ਜਿਵੇਂ ਕਿਤੇ ਕੋਈ ਅੱਗ-ਉੱਗ ਬਲਦੀ ਹੋਵੇ ਨਾ। ਜਿਵੇਂ ਉਦੇ ਕੋਲ ਖੜੇਆ ਹਵਾ ਆ ਰੀ ਆ ਗਰਮ-ਗਰਮ ਇਸ ਤਰ੍ਹਾਂ ਆਂਦੀ ਸੀਗੀ। ਨਹੀਂ ਲੂ ਵੀ ਨੀ ਕੈ ਸਕਦੇ ਆਪਾਂ ਐ ਸੀਗਾ ਜਿਵੇਂ ਚਿਪ ਚ ਚਿਪ-ਚਿਪ ਜੀ ਹੁੰਦੀ ਸੀਗੀ। ਇਸ ਤਰ੍ਹਾਂ ਦੀ ਹਵਾ ਹੁੰਦੀ ਸੀ ਤਾਂ ਇਕਦਮ ਗਰਮ ਚੱਲਦੀ ਨਾ ਗ ਓ ਤਾਂ ਹੈ ਈ ਨੀ ਇਸ ਵਾਰ ਲੋ ਤਾਂ ਓ ਨੀ ਚੱਲ ਰੀ ਇਸ ਵਾਰ। ਗਰਮ-ਗਰਮ ਹਵਾ ਜਾਂਦੀ ਸੀ ਸਿੱਲੀ-ਸਿੱਲੀ ਜੀ ਪੜਾਸ ਵਾਲੀ।
ਏਹ ਮੌਸਮ ਤਾਂ ਵੈਦਰ ਦੇ ਬਾਰੇ ਤਾਂ ਬਸ ਕੀ ਕਈਏ ਤਾਂ ਬਸ ਗਰਮੀਆਂ ਚ ਤੁਹਾਨੂੰ ਪਤਾ ਏਹ ਟੈਂਪਰੇਚਰ ਬੜਾ ਹਾਈ ਹੁੰਦਾ ਏਦਾ। ਗਰਮੀਆਂ ਚ ਵੈਸੇ ਨੀ ਰਿਆ ਜਾਂਦਾ ਸਰਦੀਆਂ ਚ ਠੰਡ ਬਥੇਰੀ ਹੁੰਦੀ ਆਂ। ਜਾਦਾ ਗਰਮੀ ਚ ਵੀ ਜੇੜੀ ਸਾਡੀ ਖੇਤੀ ਫਸਲਾਂ ਓਦੇ ਤੇ ਨੁਕਸਾਨ ਹੁੰਦਾ ਸਾਈਡ-ਇਫੈਕ
ਹੂੰ ਬਿਲਕੁੱਲ-ਬਿਲਕੁੱਲ।
ਹਾਂ ਤੇ ਕੀ ਕੈਂਦੇ ਹੋਰ ਆ ਅ ਹੋਰ ਜੇੜੇ ਐ ਜੇੜੇ ਸਾਡੇ ਏਹ ਟਰਾਂਸਪੋਟ ਹੈਗੇ ਆ ਹੋਗੇ ਬੱਸ-ਟਰੱਕ ਤੇ ਵੀ ਬੋਹਤ ਫਰਕ ਪਾਂਦਾ ਏਹ ਟਰੈਫਿਕ ਤੇ
ਹੂੰ।
ਲੋਗਾਂ ਦੇ ਹਾਂ-ਹਾਂ ਬੰਦਿਆਂ ਦੇ ਪਹਿਨਾਵਿਆਂ ਤੇ ਵੀ ਬੋਹਤ ਲੋਕੀ ਓ ਆਪਣਾ ਓ ਦਿੰਦੇ ਆ ਜ਼ੋਰ ਬੰਦਾ ਕੇੜਾ ਕੱਪੜਾ ਪੈਣੀ ਕੇੜਾ ਨਾ ਪੈਣੀ ਜਿੱਥੇ ਗਰਮੀ ਨਾ ਲੱਗੇ ਠੰਡ ਨਾ ਲੱਗੇ ਹਨਾ ਵੀ।
ਹੂੰ ਬਿਲਕੁਲ-ਬਿਲਕੁਲ। ਹੁਣ ਮੈਂ ਇੱਕ ਵੀਡੀਓ ਦੇਖੀ ਸੀ ਰੀਲ ਦੇਖੀ ਸੀ ਇਸ ਮੌਸਮ ਚੱ ਨਾ ਉਹ ਕਹਿੰਦੇ ਕੁੰਡਾ ਖੜਕਾਂਦੇ ਆ ਅੰਦਰੋਂ ਲੇਡੀਜ਼ ਆਂਦੀ ਆ ਨਿਕਲ ਕੇ ਕਹਿੰਦੇ ਉਹ ਕਹਿੰਦੀ ਇਹਨੂੰ ਕਹਿੰਦੀ ਮੇਰੇ ਭਰਾ ਦਾ ਵਿਆਹ ਕਹਿੰਦੇ ਜ਼ਰੂਰ ਆਇਓ ਕਹਿੰਦੇ ਤੁਸੀਂ ਤੁਸੀਂ ਕੀ ਵੇਰ ਕੱਢਣ ਲੱਗੇ ਹੋ ਨਾਲ ਕਹਿੰਦੇ ਕਿਤੇ ਪਾਗਲ ਹੋ ਕਿਹੜੇ ਮੌਸਮ ਅਸੀਂ ਵਿਆਹ ਰੱਖ ਕੇ ਬੈਹ ਗਏ ਤੁਸੀਂ ਕੀ ਸੋਚਦੇ ਹੁਣ ਅਸੀਂ ਕੱਛੇ ਪਾਕੇ ਬਰਾਤ ਚੱ ਆਈਏ‌। ਕੀ ਪਾ ਕੇ ਆਈਏ ਸੀਂ ਕਹਿੰਦੇ ਬਰਾਤ ਚੱ ਇੰਨੀ ਗਰਮੀਂ ਚੱ ਤੁਸੀਂ ਏਸੀ ਵਾਲਾ ਹੋਲ ਬੁੱਕ ਕੀਤਾ ਵਾ ਇਹ ਤਾਂ ਉਹ ਕੀਤਾ ਬੜੀ ਮਜ਼ਾਕ ਕਰਦੀ ਆ ਉਹ ਲਾਉਂਦੀ ਉਹਨਾਂ ਦੀ ਜਿਹੜੇ ਕਾਰਡ ਦੇਣ ਆਉਂਦੇ ਆ। ਕਹਿੰਦੇ ਉਹ ਫਿਰ ਜਾਂਦੇ ਕਹਿੰਦੇ ਕਹਿੰਦੀ ਦੇਖ ਲੈ ਭਰਾਵਾ ਮੈਂ ਤਾਂ ਪਹਿਲੇ ਹੀ ਕਹਿੰਦੀ ਸੀ ਇਹਨਾਂ ਦੇ ਕਾਰਡ ਨਾਂ ਦੇਈਂ
ਹਾਂਜੀ ਹਾਂਜੀ
ਇਹਨਾਂ ਦਿਨਾਂ ਚੱ ਤਾਂ ਵਿਆਹ ਵੀ ਬੇਕਾਰ ਹੈਗੇ ਕਰਣਾ
ਹਾਂ ਇਹ ਤਾਂ ਬਿਲਕੁੱਲ ਮੌਸਮ ਤਾਂ ਬੜਾ ਗੰਦਾ ਵਿਆਹ ਤੇ ਬਸ ਮਜ਼ਾ ਹੀ ਖ਼ਰਾਬ ਕਰਨ ਵਾਲੀ ਗੱਲ ਏ।
ਹਾਂ ਵਿਆਹ ਵਧੀਆ ਲੱਗਦੇ ਆ ਮਾਰਚ ਤੱਕ ਮਾਰਚ ਮਾਰਚ, ਚੌਦਾਂ ਚੌਦਾਂ, ਪੰਦਰਾਂ ਮਾਰਚ ਤੱਕ ਉੱਤੋਂ ਬਾਅਦ ਚੱ ਤਾਂ ਗਰਮੀ ਹੋਣੀ ਸ਼ੁਰੂ ਜਾਂਦੀ ਹੈ
ਹਮ।
ਅਕਤੂਬਰ, ਮਾਰਚ, ਅਕਤੂਬਰ ਕਿਉਂ ਨੋਰਮਲ ਗਰਮੀਂ ਸਾਡੇ ਮੌਸਮ ਠੀਕ ਠਾਕ ਰਹਿੰਦਾ ਉੱਥੇ
ਹਾਂ ਨਵੰਬਰ ਚੱ ਵੀ ਠੰਡ ਜ਼ਿਆਦਾ ਹੀ ਹੁੰਦੀ ਵੈਸੇ। ਧੁੰਦਾਂ ਪੈਂਦੀਆਂ ਹੁੰਦੀਆਂ ਹਮ।
ਹਮ ਹੋਲਡ ਕਰੋ ਵਧੀਆ ਵਧੀਆ ਹਾਂਜੀ ਜੀ ਸਰ।
।।। ਹੋਰ ਕੀ ਕਹਿੰਦੇ ਆ। ਮੌਸਮ ਤੁਹਾਡੇ ਬਾਰਿਸ਼ ਆਈ ਸੀਗੀ ਪੰਜਾਬ
ਬਾਰਿਸ਼ ਤਾਂ ਆਪਣੇ ਬਸ ਦੱਸੀ ਤੁਹਾਨੂੰ ਹੁਣ ਪਿਛਲੇ ਹਫ਼ਤੇ ਆਈਏ ਹੁਣ ਤਾਂ ਨਹੀਂ
ਅੱਛਾ ਸਾਡੇ ਵੀ ਉਹੀ ਪਿਛਲੇ ਹਫ਼ਤੇ ਹੀ ਆਈ ਸੀਗੀ ਉਸ ਤੋਂ ਬਾਅਦ ਤਾਂ ਬਸ ਤੁਸੀਂ ਕਹਿ ਲਓ ਆਈ ਨਹੀਂ ਬਸ।
ਹੋਰ ਸੁਣਾਉ ਤੁਹਾਡੇ ਇੱਧਰ ਕੰਮ ਕਾਰ ਤੁਹਾਡਾ।
ਤੁਸੀਂ ਸਭ ਵਧੀਆ ਤੁਸੀਂ ਕੀ ਕਰਦੇ।
ਮੇਰਾ ਹੈਗਾ ਜੀ ਐਸ ਟੀ ਚੱ ਹੈਗੀ ਜੋਬ।
ਅੱਛਾ- ਅੱਛਾ- ਅੱਛਾ- ਅੱਛਾ। ਮੈਂ ਤਾਂ ਹਜੇ ਪੜ੍ਹ ਰਿਹਾ ਬੀ ਕੌਮ ਕਰ ਰਿਹਾ ਸਕਿੰਡ ਸਿਮ
ਚਲੋ ਬਹੁਤ ਵਧੀਆ ਗੱਲ ਹੈ ਕੀ ਲਿੱਤਾ ਤੁਸੀਂ?
ਕੋਮਰਸ ਬੀ ਕੌਮ।
ਓਕੇ- ਓਕੇ ਵਧੀਆ ਗੱਲ ਹੈ ਅੱਜ ਕੱਲ ਤਾਂ ਪੜ੍ਹਾਈ ਮੈਂ ਤਾਂ ਹੁਣ ਤੁਹਾਨੂੰ ਦੱਸ ਰਿਹਾ ਹੁਣ ਤਾਂ ਜੋਬ ਚੱ ਹੀ ਆ ਮੈਂ ਤਾਂ
ਅੱਛਾ ਪਹਿਲੇ ਕਿਹੜੀ ਸਟਰੀਮ ਤੋਂ ਕੀਤੀ ਤੁਸੀਂ ਪਲੱਸ ਟੂ
ਪਲੱਸ ਟੂ ਨੀ ਮੈਂ ਤਾਂ ਉਸ ਤੋਂ ਪਹਿਲਾਂ ਹੀ ਹਟ ਗਿਆ ਸੀਗਾ। ਵਿੱਚ ਹਂ ਵਿੱਚ ਲੈਫਟ ਸੀ ਟੈਂਥ ਚੋਂ ਟਹਿਤ ਚੋਂ
ਅੱਛਾ- ਅੱਛਾ।
ਟੈਂਥ ਦੇ ਲਾਸਟ ਪੇਪਰ ਸੀਗੇ ਉਹਨਾਂ ਚੱ ਲੈਫਟ ਕਰਤਾ ਸੀਗਾ।
ਅੱਛਾ ਕਿਉਂ?
ਬਸ ਥੋੜੀ ਜਿਹੀ ਪ੍ਰੇਸ਼ਾਨੀ ਜਿਹੀ ਸੀ ਸਹਿਤ ਠੀਕ ਨਹੀਂ ਸੀ ਹਾਂ ਹਾਂ ਹਾਂ ਇਕ ਇੱਕ ਮਿੰਟ ਹੋਲਡ ਕਰੋ ਤਾਂ। ਠੀਕ ਆ।
ਔਰ ਸੁਨਾਓ ਵੀਰ ਜੀ? ਹੈਲੋ।
ਹਾਂਜੀ, ਔਰ ਭਰਾ ਭਰੂ ਕੀ ਕਰਦੇ ਨੇ ਆਪਣੇ ਛੋਟੇ ਵੱਡੇ?
ਓ ਮੇਰਾ ਵੱਡਾ ਭਰਾ ਓ ਤਾਂ ਜੋਬ ਕਰਦਾ ਆਪਣੀ।
ਓਕੇ।
ਹਾਂਜੀ- ਹਾਂਜੀ
ਵਦੀਆ ਗੱਲ ਐ ਕਿ ਜੋਬ ਕਰਦੇ ਨੇ?
ਜੋਬ ਓ ਔਫਿਸ'ਚ' ਲੱਗੇ ਹੋਏ ਆ ਬੈਂਕਿੰਗ ਲਾਈਨ 'ਚ' ਓ ਵੀ।
ਚਲੋ ਵਦੀਆ ਐ ਵੀ, ਲੋਨ ਵਗੈਰਾ ਕਰਾਂਦੇ ਨੇ ਯਾ ਕੁਛ ਹੋਰ ਈ?
ਨਈ -ਨਈ ਓ ਲੋਨ ਵਗੈਰਾ ਨਈ ਬਈ ਓ ਪੈਸੇ- ਪੈਸੇ ਵਗੈਰਾ ਜਮ੍ਹਾ ਕਰਨੇ। ਨਿਕਾਲਨੇ, ਹਾਂ।
ਠੀਕ ਐ, ਠੀਕ ਐ ਔਫਿਸ ਦਾ ਕੰਮ ਏ ਨਾ ਸਾਰਾ।
ਹਾਂਜੀ- ਹਾਂਜੀ
ਠੀਕ ਐ, ਵਧੀਆ ਐਵੀ ਮੇਰਾ ਵੀ ਏ ਈ ਐ ਬਸ
ਅੱਛਾ -ਅੱਛਾ।
ਕਿਤੇ ਔਫਿਸ ਦਾ ਕੰਮ ਬਾਰ ਜਾਣਾ ਪੈ ਗਿਆ ਨੀ ਤਾ ਬੈਠੇ ਆ ਇੱਥੇ।
ਅੱਛ- ਅੱਛਾ
ਗੂੰ ਅਪਨਾ ਏਸੀ, ਏਸੀ ਲੱਗਿਆ ਹੋਇਆ ਰੂਮ ਚ। ਏਸੀ ਲਾ ਕੇ ਦਿੱਤਾ ਹੋਇਆ ਉਂ ਸਰ ਨੇ ਹੁੰ ਨਈ ਰੇ ਆਂਦਾ। ਖਰਾਬ ਹੋਇਆ ਮੌਸਮ। ਅਗਲੇ ਕੈਂਦੇ ਸੀ ਬੈਠਾ ਰੈ ਕੋਈ ਲੋੜ ਹੈਗੀ ਆ ਤਾਂ ਫੋਨ ਕਰਦਾਂਗੇ ਨਈ ਤਾਂ ਆਪਣਾ ਬੈਠੇੇ ਨੇ ਰਾਮ ਨਾਲ।
ਆ - ਹਾ ਬਿਲਕੁਲ।
ਔਰ ਮੰਮੀ, ਡੈਡੀ
ਹਾਂਜੀ, ਸਬ ਵਧੀਆ ਤੁਸੀ ਸੁਣਾਓ।
ਡੈਡੀ ਕੀ ਕਰਦੇ ਨੇ?
ਪਾਪਾ ਵੀ ਜੋਬ ਈ ਕਰਦੇ ਨੇ ਓ ਇੰਡਸ ਏਰੀਆ ਨਾ ਸਾਡੇ ਏਥੇ ਸਾਰਾ ਓਤੇ ਹਾਂਜੀ, ਥਾਡੇ?
ਮੇਰੇ ਤਾਂ ਹੈ ਨੀ ਫਾਦਰ।
ਅੱਛਾ- ਅੱਛਾ ਕਿੰਨੇ ਭੈਨ - ਭਰਾ ਓ ਤੁਸੀ?
ਅਸੀ ਵੀਰੇ, ਮੇਰੇ ਚਾਰ ਭਰਾ ਸੀਗੇ ਸੀ ਤੇ ਚਾਰ ਭੈਣਾਂ ਏਕ ਬ੍ਰਦਰ ਮੇਰਾ ਛੋਟਾ ਮੇਰੇ ਤੋਂ ਪੂਰਾ ਹੋ ਗਿਆ ਸੀ। ਕੈਂ ਹਾਂ ਹੋਰ ਓਦੇ ਕੈਂਸਰ ਹੋ ਗਿਆ ਸੀਗਾ ਸ਼ੋਲਡਰ'ਚ'
ਓ ਹੋੋ ਵਾਹੇਗੁਰੂ।
ਫੇਰ ਓਤੋ ਬਾਅਦ ਓਦਾ ਸ਼ੋਲਡਰ ਵੱਢਣਾ ਪਿਆ ਸੀਗਾ ਸ਼ੋਲਡਰ ਵੱਢਣ ਤੋ ਬਾਅਦ ਵੀ ਫੇਰ ਥੋੜਾ ਡੇਢ ਮਹੀਨੇ ਬਾਅਦ ਫੇਰ ਓ ਜੋਬ ਤੇ ਜਾਂਦਾ ਰਿਆ ਵਿਚਾਰਾ। ਫੇਰ ਥੋੜਾ ਹੋਰ, ਫੇਰ ਜਆਦਾ ਢਿੱਲਾ ਹੋ ਗਿਆ ਸੀਗਾ ਫੇਰ ਗਿਆ ਈ ਨੀਗਾ ਮੁੜ ਕੇ। ਫੇਰ ਹੌਲੀ- ਹੌਲੀ ਬਸ ਜੀ ਜਖ਼ਮ ਬਣ ਗੇ ਸੀ ਓਦੇ ਸ਼ੋਲਡਰ ਚ ਵਾਜੂ ਕੱਟਣ ਤੋਂ ਬਾਅਦ ਉਨੀ ਵਾਜੂ ਕੱਟਤੀ ਸੀ ਨਾ ਜਿੰਨਾ ਕੇੜ ਸ਼ੋਲਡਰ ਚ ਹੋਇਆ ਸੀਗਾ?
ਹਾਂਜੀ -ਆਂਜੀ -ਆਂਜੀ।
ਹਾਂ ਫੇਰ ਓ ਚੀਜ ਰੁਕਦੀ ਨੀ ਹੇਗੀ ਓ ਅੱਗੇ ਤੋਂ ਅੱਗੇ ਚੱਲਦੀ ਰੈਂਦੀ ਹੇਗੀ ਏ ਬਿਮਾਰੀ ਇਹੋ ਹੁੰਦੀ ਏ ਨਾ।
ਹਾਂ, ਹਾਂ।
ਹਂ ਫਿਰ ਓ ਰੁਕੀ ਨੀਂ ਯਾਨੀ ਖ਼ਤਮ ਨੀਂ ਹੋਈ ਓ, ਚੱਲਦੀ ਰਈ।
ਹਂ, ਬਸ।
ਹੌਲੀ-ਓਲੀ ਖੂਨ ਰਿਸਦਾ ਗਿਆ ਓਦਾ ਜ਼ਖ਼ਮ ਤੋਂ। ਤੇ ਹਾਂ ਫਿਰ ਜਦ ਸਰੀਰ ਚ ਬਲੱਡ ਨਿਕਲਿਆ। ਫਿਰ ਕੀ ਰੈ ਗਿਆ।
ਹਾਂ, ਹਾਂ ਬਸ ਓਹੀ ਆ।
ਓਦੇ ਡਰੈਸਿੰਗ ਹੁੰਦੀ ਰੀ। ਤੇ ਖੂਨ ਡਿਸ਼ਦਾ ਰਿਆ ਓਦਾ ਏਦਾਂ ਈ। ਫੇਰ ਬਚਾਰਾ ਬਚਇਆ ਈ ਨੀਂ ਗਾ।
ਵਾਹਿਗੁਰੂ ਬਚਾਏ, ਬਸ ਏਹ ਗੰਦੀਆਂ ਬਿਮਾਰੀਆਂ ਤੋਂ ਤਾਂ।
ਬਿਮਾਰੀ ਦਾ ਪਤਾ ਨੀਂ ਲੱਗਦਾ ਨਾਂ ਅੱਜ-ਕਲ ਕਿੱਧਰੋਂ ਆ ਰੀ, ਕਿੱਧਰ ਨੂੰ ਜਾ ਰੀ ਆ।
ਹਾਂ, ਹਾਂ, ਬਸ।
ਓ ਤਾਂ ਆਪ ਹੀ ਆਪਾਂ ਨੂੰ ਖੁਦ ਹੀ ਬਚਣਾ ਪੈਣਾ ਬਿਮਾਰੀਆਂ ਤੋਂ। ਹਂ। ਬਿਲਕੁਲ-ਬਿਲਕੁਲ। ਜੇਹੇ ਜੇ ਕਰਮ, ਤਹਿ ਜੇ ਕੁਛ ਨ੍ਹੀਂ ਕੈਅ ਸਕਦੇ, ਕਿਸੇ ਬਾਰੇ।
ਹਾਂਜੀ, ਹਾਂਜੀ।
ਚਲੋ ਠੀਕ ਐ ਭਾਜੀ, ਵਧੀਆ ਲੱਗਿਆ ਤਾਡੇ ਨਾਂ ਗੱਲ ਕਰਕੇ।
ਹਾਂਜੀ, ਕੋਈ ਨ੍ਹੀਂ ਠੀਕ ਆ ਫਿਰ ਜੀ ਸਸ ਸ਼੍ਰੀ ਅਕਾਲ ਜੀ। ਠੀਕ ਆ, ਠੀਕ।